ਹੈਲੋ ਹਾਂਜੀ। ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ
ਸਭ ਵਧੀਆ ਤੁਸੀਂ ਸੁਣਾ ਕਿਵੇਂ
ਹਾਂਜੀ ਠੀਕ ਹੈ ਹੋਰ ਘਰ ਸਭ ਕਿਵੇਂ ਹੈ
ਸਭ ਵਧੀਆ ਤੁਸੀਂ ਘਰ ਪਰਿਵਾਰ ਸਭ ਵਧੀਆ
ਹਾਂਜੀ ਹਾਂਜੀ ਸਭ ਵਧੀਆ ਬਸ ਕਿਰਪਾ ਹੈ ਮਾਲਕ ਦੀ
ਹਮ ਹੋਰ ਚਾਹ ਪੀ ਲਈ ਤੇ
ਹਾਂਜੀ
ਅੱਛਾ ਅੱਛਾ ਚਾਹ ਹਾਂਜੀ ਹਾਂਜੀ ਬਸ ਠੀਕ ਹੈ ਪੀ ਹਟੇ ਸੀ ਥੋੜ੍ਹੀ ਦੇਰ ਹੋਈ ਹੈ
ਅੱਛਾ ਹੋਰ ਦੱਸੋ
ਬਸ ਲਾਈਟ ਗਈ ਹੋਈ ਹੈ ਸੁਬਾਹ ਦੀ ਆਈ ਨੀ ਉੱਧਰੋਂ ਪਾਣੀ ਟੈਂਕੀ ਖਾਲੀ ਹੋ ਗਈ ਸਮਰਸੀਬਲ ਹੁਣ ਚਲਾ ਨਹੀਂ ਸਕਦੇ ਲਾਈਟ ਨਹੀਂ ਹੈਗੀ ਬੜੀ ਦਿੱਕਤ ਹੋਈ ਹੋਈ ਹੈ
ਹਾਂ ਇਹੀ ਹੁੰਦਾ ਗਰਮੀਆਂ ਚ ਬੱਤੀਆਂ ਦਾ ਬਹੁਤ ਪ੍ਰੋਬਲਮ ਆਉਂਦੀ ਹੈ ਪਾਣੀ ਫਿਰ ਭਰੀਦਾ ਨਹੀਂ ਹੈ ਤਾਂ ਫਿਰ ਪਾਣੀ ਦੀ ਕਿਲਕਤ ਹੋ ਲੱਗਦੀ ਹੈ ਹੋਰ ਪਾਣੀ ਤੇ ਤਾਂ ਉਂਝ ਹੀ ਬਹੁਤ ਇੰਪੋਰਟੈਂਟਸ ਲਾਈਫ ਦੇ
ਹਾਂਜੀ ਨਹੀਂ ਸਾਡੀ ਟੈਂਕੀ ਤਾਂ ਕਾਫ਼ੀ ਬੜੀ ਹੈ ਨਹੀਂ ਸਾਨੂੰ ਕਦੇ ਐਵੇਂ ਦਿੱਕਤ ਆਉਂਦੀ ਅੱਜ ਪਹਿਲੀ ਵਾਰੀ ਹੋਇਆ ਪਤਾ ਕੀ ਹੋ ਗਿਆ ਵੀ ਨਾਲ ਪੜੋਸੀਆਂ ਦੇ ਘਰ ਦਾ ਕੰਮ ਚੱਲ ਰਿਹਾ ਸੀਗਾ ਮਿਸਤਰੀ ਲੱਗੇ ਹੋਏ ਸੀ ਤਾਂ ਫੇਿਰ ਉਹਨਾ ਨੂੰ ਪਾਣੀ ਦੇਣਾ ਪੈ ਗਿਆ ਸਾਨੂੰ ਉਹ ਭੁੱਲ ਗਏ ਸੁਬਹ ਥੋੜਾ ਲੇਟ ਉੱਠੇ ਬਸ ਬੱਚਿਆਂ ਨੂੰ ਛੁੱਟੀਆਂ ਸੀ। ਫਿਰ ਮੋਟਰ ਨੀ ਚਲਾਈ ਸੀ। ਹੂੰ
ਹੁਣ ਹਰ ਕੰਮ ਪਾਣੀ ਨਾਲ ਹੀ ਹੁੰਦਾ ਬਿਨਾਂ ਪਾਣੀ ਤੋਂ ਕੋਈ ਕੰਮ ਵੀ ਨਹੀਂ ਹੁੰਦਾ।
ਸਹੀ ਗੱਲ ਆ, ਜਦੋਂ ਪਾਣੀ ਨਹੀਂ ਹੁੰਦਾ ਨਾ ਫੇਰ ਉਹਦੀ ਵੈਲਿਊ ਸਮਝ 'ਚ ਆਂਦੀ ਹੈਗੀ। ਕੀ ਹਾਂ
ਤਾਂ ਉਹਦੇ ਪਤਾ ਲੱਗਦੀ ਏ ਹਾਂ। ਅੱਛੇ ਕੱਪੜੇ ਤੋਂ ਪਾਣੀ ਨਾਲ ਬਣ ਠੰਡੇ ਪਾਣੀ ਨਾਲ ਅੱਜਕੱਲ੍ਹ ਤਾਂ ਗਰਮੀ ਹੋਣ ਪਾਣੀ-ਪਾਣੀ ਚਾਹੀਦਾ। ਅੱਛਾ ਇਤਨੀ ਪਿਆਸ ਲਗਦੀ ਏ, ਬੰਦਾ ਰੋਟੀ ਰੋਟੀ ਘੱਟ ਖਾਂਦਾ ਪਾਣੀ ਜ਼ਿਆਦਾ ਪੀਂਦਾ।
ਪਾਣੀ ਜਿਆਦਾ ਪੀਂਦਾ ਸਹੀ ਗੱਲ ਹੈ ਤੁਹਾਡੀ। ਨਾਲੇ ਅੱਜੇ ਤਾਂ ਮੈਂ ਕੱਪੜੇ ਵੀ ਧੋਣੇ ਸੀ ਕੱਪੜਿਆਂ ਦਾ ਵੀ ਬਹੁਤ ਢੇਰ ਲੱਗਿਆ ਪਿਆ ਹੁਣ ਬੜੀ ਦਿੱਕਤ ਹੋ ਗਈ। ਕੱਪੜੇ ਤਾਂ ਛੱਡੋ ਹੁਣ ਤਾਂ ਵੈਸੇ ਹੀ ਮਤਲਬ ਨਾ ਨਹਾਏ ਵੀ ਸੋਚ ਕੇ ਨਹਾਏ ਸੀ ਵੀ ਥੋੜਾ ਜਿਹਾ ਪਾਣੀ ਸੀਗਾ ਬਸ।
ਪਾਣੀ ਨਾ ਆਵੇ ਤਾਂ ਬਹੁਤ ਮੁਸ਼ਕਿਲ ਆ ਸਾਰਾ ਘਰ ਰੁਲ ਜਾਂਦਾ। ਇੱਕਨ ਰੁਲਿਆ ਪੈਂਦਾ, ਔਰ ਸਾਨੂੰ ਵੀ ਉਹ ਆਦਤ ਏ ਪਾਣੀ ਖੁੱਲਾ ਕੰਮ ਕਰਨੇ ਦੀ ਪਾਣੀ ਹੋਣਾ ਚਾਹੀਦਾ ਤਾਂ ਹੀ ਕੰਮ ਹੁੰਦਾ। ਦੇਖੋ ਪੋਚਾ ਵੀ ਮਾਰਨਾ ਤੇ ਪਾਣੀ ਚਾਹੀਦਾ ਤਾਂ ਈ ਨਾ। ਨਹਾਣਾ, ਕੱਪੜੇ ਧੋਣਾ, ਬਰੱਸ਼ ਸਾਰੇ ਕੰਮ ਤਾਂ ਪਾਣੀ ਨਾਲ ਹੀ ਸ਼ੁਰੂਆਤ ਹੀ ਰੱਬ ਪਾਣੀ ਨਾਲ ਹੀ ਕੀਤੀ ਹੋਈ ਹੈ। ਸਵੇਰੇ ਉੱਠੋ ਤਾਂ ਸਾਰੇ ਕੰਮ ਪਹਿਲੇ ਤਾਂ, ਹਾਂ ਉੱਠੋ ਤੇ ਸਭਸੇ ਪਹਿਲੇ ਗਰਮ ਪਾਣੀ ਪੀਓ। ਇੱਕ ਹੈਬਿਟ ਬਣ ਗਈ ਕਿ ਨਹੀਂ ਪਰ ਖਾਲੀ ਪੇਟ ਪਾਣੀ ਪੀਓ। ਸ਼ੁਰੂਆਤ ਈ ਪਾਣੀ ਤੋ ਹੁੰਦੀ ਹੈ।
ਹੂੰ-ਹੂੰ
ਹੂੰ ਜਿਵੇਂ ਗਰਮੀਆਂ ਨੇ ਗਰਮੀਆਂ ਵਿੱਚ ਤਾਂ ਪਾਣੀ ਨਿੰਬੂ ਪਾਣੀ ਬਣ ਜਾਂਦਾ ਹੈ ਕਦੀ ਕੋਈ ਸਰਬਤ ਬਣਾ ਲਉ ਤਾਂ ਪਾਣੀ
ਹਾਂਜੀ ਹੂੰ। ਪਾਣੀ ਦਾ ਵੈਸੇ ਵੀ ਜੇ ਨਹੀਂ ਪਾਣੀ ਪੀਂਦੇ ਵੈਸੇ ਵੀ ਤੁਹਾਨੂੰ ਪਤਾ ਹੀ ਹੈ ਕਿ ਫਿਰ ਡੀਹਾਈਡ੍ਰੇਸ਼ਨ ਨਾਲ ਹੋਰ ਬਹੁਤ ਪ੍ਰੋਬਲਮ ਹੁੰਦੀਆ।
ਉਹ ਤੋਂ ਗੱਲ ਸਹੀ ਹੁਣ ਇਸ ਸਮੇਂ ਪਾਣੀ ਤੋਂ ਪੀਣਾ ਚਾਹੀਦਾ। ਔਰ ਅਸੀਂ ਜੋ ਲੋਕ ਕੇ ਪਾਣੀ ਪੀਣੇ ਮੈਂ ਤਾਂ ਪਾਣੀ ਇਕਦਮ, ਪੀਣਾ ਹੀ ਨਹੀਂ ਖੋਜਦੀ ਹਾਂ।
ਹੂੰ ਹੂੰ ਨਹੀਂ ਮੈਂ ਤਾਂ ਪੀਂਦੀ ਰਹਿੰਨੀ ਹਾਂ ਮਤਲਬ ਮੇਰੇ ਤੋਂ ਹੁੰਦਾ ਨੀ ਸਰਵਾਈਵ ਹੀ ਨੀ ਹੁੰਦਾ ਗਰਮੀ 'ਚ ਪਾਣੀ ਬਿਨਾਂ ਤਾਂ ਬਸ ਚੱਲਦਾ ਹੀ ਨੀ ਕੰਮ।
ਆਦਤ ਹੋ ਜਾਂਦੀ ਨਾ
ਹੂੰ
ਨਹੀਂ ਉਹ ਕੁ ਪਾਣੀ ਦਾ ਤਾਂ ਬਹੁਤ ਉਹ ਤਾਂ ਠੰਡ ਦੇ ਪਾਣੀ ਇਨਾ ਯੂਜ ਹੀ ਨਹੀਂ ਹੁੰਦਾ ਜਤਨਾ ਗਰਮੀਆਂ 'ਚ ਪਾਣੀ ਦਾ ਯੂਜ ਹੁੰਦਾ ਵਵੇ
ਹਾਂਜੀ ਇਹ ਤਾਂ ਗੱਲ ਹੈ
ਘੜਾ ਭਰੋ ਤੈ ਭਰੋ ਭਰ ਕੇ ਰੱਖੋ ਪਾਣੀ ਠੰਡਾ ਹੋਇ ਫ੍ਰੀਜ਼ ਤੇ ਪਾਣੀ ਰੱਖੋ ਠੰਡਾ ਬਰਫ਼ ਜਮ ਲ ਲੋ ਉਹ ਠੰਡ ਤੇ ਤਾਂ ਪਾਣੀ ਦਾ ਘੱਟ ਹੁੰਦਾ ਕਿ ਬਰਫ਼ਾਂ ਦਾ ਨਹੀ ਹੁੰਦਾ ਠੰਡ ਬੋਤਲਾਂ ਦਾ ਨਹੀਂ ਕੰਮ ਹੁੰਦਾ ਗਰਮੀਆਂ ਵਿੱਚ ਤਾਂ ਪਾਣੀ ਤਾਂ ਬਹੁਤ ਹੋ ਜਾਂਦਾ
ਸਹੀ ਗੱਲ ਆ ਬੋਤਲਾਂ ਹੀ ਪਤਾ ਨੀ ਕਿੰਨੀ ਕੁ ਵਾਰ ਦਿਨ ਚ ਭਰ ਦਨੇ ਆ
ਬੜੀ ਵ ਤੁਸੀਂ ਬੋਲੋਗੇ ਨਾ ਤੁਰੰਤ ਪਾਣੀ ਭਰ ਕੇ ਰ ਫਰਿਜ਼ ਰੱਖ ਉਹ ਖਤਮ ਹੋ ਗਿਆ ਫਿਰ ਪਾਣੀ ਭਰੋ ਮਤਲਬ ਸਾਰਾ ਦਿਨ ਤੇ ਗਰਮੀਆਂ ਚ ਬੋਤਲਾਂ ਭਰਨ ਦਾ ਹੀ ਸ ਕੰਮ ਹੁੰਦਾ ਨੇ
ਹਾਂਜੀ ਪਾਣੀ ਤਾਂ ਵੈਸੇ ਵੀ ਬਹੁਤ ਜ਼ਰੂਰੀ ਆ ਦੇਖੋ ਕਿੰਨੀਆਂ ਬਿਮਾਰੀਆਂ ਹੁੰਦੀਆਂ ਹਨਾ ਪਾਣੀ ਤੋਂ ਬਿਨਾ ਸਕਿਨ ਪ੍ਰੋਬਲਮ ਹੋ ਜਾਂਦੀਆਂ ਜੇ ਨਹੀਂ ਆਪਾਂ ਪੀਂਦੇ ਪਿੰਪਲ ਹੋ ਗਏ ਜਾਂ ਕੁਛ ਹੋਰ ਪ੍ਰੋਬਲਮ ਹੋ ਗਈ ਮਤਲਬ ਪਾਣੀ ਨਾਲ ਹੀ ਹੁੰਦਾ ਜੇ ਪਾਣੀ ਨਹੀਂ ਪੀਂਦੇ ਆਪਾਂ ਹੋਰ ਡੀਹਾਈਡੇਸ਼ਨ ਹੋ ਜਾਵੇ ਤਾਂ ਫੇਰ ਵੈਸੇ ਵੀ ਹਨਾ ਬੰਦੇ ਨੂੰ ਬੀ ਪੀ ਦੀ ਪ੍ਰੋਬਲਮ ਹੋ ਜਾਂਦੀ ਹੈ ਜੇ ਨਹੀਂ ਪਾਣੀ ਸਹੀ ਤਰੀਕੇ ਨਾਲ ਪੀਂਦੇ
ਪਾਣੀ ਦਾ ਬੋਲਦੇ ਅੱਛਾ ਤੋਂ ਅੱਛਾ ਕਰਨਾ ਚਾਹੀਦਾ ਦੀ ਬਿਮਾਰੀ ਆ ਤੇ ਪਾਣੀ ਨਾਲ ਖਤਮ ਹੁੰਦੀਆਂ ਨੇ ਤੁਸੀਂ ਪਾਣੀ ਪੀਂਦੇ ਰਹੋਗੇ ਤੁਹਾਨੂੰ ਘੱਟ ਬਿਮਾਰੀਆਂ ਲੱਗਣਗੀਆਂ ਤੇ ਡਾਕਟਰ ਵੀ ਬੋਲਦੇ ਨੇ ਕਿ ਪਾਣੀ ਖੁਬ ਪੀਣਾ ਚਾਹੀਦਾ
ਹੂੰ ਕਹਿੰਦੇ ਨੇ ਨਾ ਵੀ ਅੱਠ ਨੌ ਲੀਟਰ ਪਾਣੀ ਡੇਲੀ ਪੀਣਾ ਚਾਹੀਦਾ ਦੇਖੋ ਅੱਠ ਨੌ ਲੀਟਰ ਹੁਣ ਕਿੰਨਾ ਪਾਣੀ ਹੋ ਗਿਆ ਅੱਧੀ ਬਾਲਟੀ ਹੋ ਗਈ ਇੱਕ ਤਰ੍ਹਾਂ ਨਾਲ ਗਰਮੀ ਚ ਤਾਂ ਮੈਂ ਪੀ ਲੈਂਦੀ ਹਾਂ ਅੱਠ ਨੌ ਲੀਟਰ ਬੜਾ ਜ਼ਿਆਦਾ ਜਦ ਮੈਨੂੰ ਲੱਗਦਾ ਦੋ ਤਿੰਨ ਲੀਟਰ ਬੜੀ ਮੁਸ਼ਕਿਲ ਨਾਲ ਹੁੰਦਾ ਦੋ ਲੀਟਰ ਵੀ ਹੁੰਦਾ ਹੋਣਾ ਜ਼ਿਆਦਾ ਤੋਂ ਜ਼ਿਆਦਾ ਬਸ
ਉਸ ਉੱਥੇ ਪੀਆ ਵੀ ਨਹੀ ਜਾਂਦੇ ਨਾ ਠੰਢ ਤੇ ਵੀ ਬੰਦਾ ਘੱਟ ਹੀ
ਪੀਂਦਾ ਬੰਦਾ ਫਿਰ ਬਾਰ ਬਾਰ ਵਾਸ਼ਰੂਮ ਜਾਣਾ ਪੈਂਦਾ ਇਹ ਵੀ ਦਿੱਕਤ ਆ ਜਾਂਦੀ ਹੈ ਨਾ
ਹਾਂ ਤਾਂ ਬੰਦਾ ਘੱਟ ਹੀ ਯੂਜ ਕਰਦਾ ਜਿੜੀ ਠੰਢ ਹੁੰਦੀ ਹੈ ਤੇ ਪਿਆਸ ਵੀ ਨਹੀਂ ਲੱਗਦੀ ਔਰ ਗਰਮੀ ਹੁੰਦੀ ਤ ਸਵੈਟਿੰਗ ਨਾਲ ਪਸੀਨਾ ਨਾਲ ਹੁੰਦਾ ਫਿਰ ਬੰਦੇ ਨੂੰ ਫਿਰ ਪਿਆਸ ਲੱਗਦੀ ਹੈ
ਲੱਗਦੀ ਹੈ ਹਾਂਜੀ ਇਹ ਤਾਂ ਗੱਲ ਸਹੀ ਪਸੀਨੇ ਨਾਲ ਤਾਂ ਪਿਆਸ ਲੱਗਦੀ ਹੈ ਫ ਜ ਪਸੀਨਾ ਨਿਕਲਣਾ ਸਰੀਰ ਦੇ ਅੰਦਰੋਂ ਦੇਖੋ ਹੁਣ ਸਾਨੂੰ ਤਾਂ ਮਤਲਬ ਕਿਵੇਂ ਅਸੀਂ ਲੋਕ ਇੰਨਾ ਪਾਣੀ ਵਰਤ ਆ ਹਨਾ ਕਿੰਨੀ ਵੇਸਟ ਹੋਈ ਹੁੰਦੀ ਹੈ ਪਾਣੀ ਦੀ ਗਲੀਆਂ ਧੋ ਰਹੇ ਹੈ ਕਾਰਾਂ ਧੋ ਰਹੇ ਹੈ ਹੁਣ ਕਈ ਜਗ੍ਹਾ ਕਈ ਜਗ੍ਹਾ ਦੇਖੋ ਹੁਣ ਆਪਾਂ ਨੂੰ ਪਤਾ ਆਪਣੇ ਦੇਸ਼ ਵਿੱਚ ਪਾਣੀ ਵੀ ਦੇਖ ਲਓ ਪੀਣ ਲਈ ਮਤਲਬ ਖਰੀਦਦੇ ਨੇ ਲੋਕ ਹਨਾ
ਹਮ ਜੇਕਨ ਸਾਡੇ ਅਗਰ ਮੋਟਰ ਖ਼ਰਾਬ ਹੋ ਗ ਅਂ ਲੋਕ ਪਾਣੀ ਖਰੀਦ ਕਰਕੇ ਯੂਜ ਕੀਤਾ ਪਾਣੀ ਦੇ ਬਿਨਾਂ ਤਾਂ ਗੁਜ਼ਾਰਾ ਨਹੀਂ ਹੈ ਨਾ ਹਰ ਇੱਕ ਚੀਜ਼ ਪਾਣੀ ਨਾਲ ਹੋਣੀ ਹੈ ਰੋਟੀ ਬਣਨੀ ਪਾਣੀ ਨਾਲ ਦਾਲ ਬਣਨੀ ਪਾਣੀ ਨਾਲ ਫਿਰ ਬਾਹਰੋਂ ਖ਼ਰੀਦ ਕੇ ਦੋ ਚਾਰ ਦਿਨ ਖਰੀਦਿਆ ਬਿਨਾਂ ਗਰਮੀ ਵਿੱਚ ਜਾਦਾ ਮੋਟਰ ਖਰਾਬ ਹੁੰਦੀਆਂ ਨੇ
ਹਮ ਗਰਮੀ ਚ ਖਰਾਬ ਹੁੰਦੀ ਆ ਨਹੀਂ ਸਾਡੇ ਤਾਂ ਅੜੋਸੀ ਪੜੋਸੀ ਵਧੀਆ ਅਸੀਂ ਇੱਕ ਦੂਜੇ ਦੀ ਹੈਲਪ ਕਰ ਦਿੰਦੇ ਹਾਂ ਦੇ ਦਿੰਦੇ ਇੱਕ ਦੂਸਰੇ ਨੂੰ ਪਾਈਪ ਲਗਾ ਲੈਂਦੇ ਨੇ ਘਰ ਤੋਂ ਮਤਲਬ ਫੇਰ ਅਸੀਂ ਇੱਕ ਦੂਜੇ ਨੂੰ ਦੇ ਦਿੰਦੇ ਆਾਂ ਪਾਣੀ ਸਾਡੇ ਨੀ ਐਵੇਂ ਹੁੰਦਾ ਵੀ ਕਿਸੇ ਨੂੰ ਖਰੀਦ ਜਾਣਾ ਨੀ ਪੈਂਦਾ
ਨਹੀਂ ਬਹੁਤ ਅੱਛੀ ਗੱਲ ਹੈ ਇੱਧੇ ਤੋਂ ਘਾਟੀ ਬੰਦੇ ਇੱਕ ਦੂਜੇ ਬਾਰੇ ਸੋਚਦੇ ਨੇ ਤਾਂ ਸ ਫਿਰ ਅਸੀਂ ਆਪਣਾ ਖਰੀਦ ਲੈਂਦੇ ਹਾਂ ਕਿਸਸੀ ਕੋੂਰ ਮੰੰ ਨਾ ਜਵਾਬ ਦੇ ਦੇ ਨਹੀਂ ਹੋ ਪਾਏਗਾ ਫਿਰ ਚੰਗਾ ਆਪਣਾ ਖਰੀਦ ਕੇ ਮੰਗਾ ਕੇ ਰੱਖ ਲਈਏ
ਸਹੀ ਗੱਲ ਤਾਂ ਚਲੋ ਪਾਣੀ ਦਾ ਦੇਖੋ ਬਹੁਤ ਬੜਾ ਦਾਨ ਹੈ ਇਹਦੇ ਲਈ ਤਾਂ ਨਾ ਵੀ ਨੀ ਕਿਸੇ ਨੂੰ ਕਰਨੀ ਚਾਹੀਦੀ ਹੈ
ਵਾਕਈ ਸੱਚਾਏ ਹੈ ਕੋਈ ਦਾਨ ਕਦੇ ਪਾਣੀ ਤਾਂ ਇਕਦਮ ਬੰਦਨ ਦੇਣਾ ਇੱਛੇਾਂ ਗਰਮੀਆਂ ਵਿੱਚ ਤਾਂ ਬੰਦੇ ਦੇਦੇ ਬਾਹਰ ਗੜੇ ਲਗਾ ਕੇ ਰੱਖੇ ਹੋਏ ਨੇ ਕਿ ਕੋਈ ਵੀ ਆਉਂਦੇ ਜਾਂਦੇ ਬੰਦੇ ਨੂੰ ਪਿਆਸ ਲੱਗੇ ਤਾਂ ਪਾਣੀ ਪੀ ਸਕੇ
ਪੀ ਸਕੇ ਸਹੀ ਗੱਲ ਹੈ ਹਮ
ਉਹਦੇ ਤਾਂ ਆਪਣੀ ਆਪਣੀ ਸੋਚ ਹੈ
ਹਮ ਦੇਖੋ ਕਈ ਲੋਕ ਕਿਵੇਂ ਦੁਕਾਨਦਾਰ ਹੁੰ ਨੇ ਵਾਟਰ ਕੂਲਰ ਲਗਾਉਦੇ ਨੇ ਦੁਕਾਨਾਂ ਦੇ ਬਾਹਰ ਵੀ ਚਲੋ ਸਾਰੇ ਲੋਕ ਪਾਣੀ ਪੀ ਸਕਣ ਹਨਾ ਠੰਡਾ
ਹਮ ਬਾਕੀ ਨਹੀਂ ਅੱਛੀ ਗੱਲ ਹੈ ਦੇਖੋ ਗਰਮੀ ਇੱਕੰ ਜਹੀ ਚੀਜ਼ ਹੈ ਕਿ ਉਸ ਸਮੇਂ ਬੰਦੇਿਆਂ ਨੂੰ ਇਹ ਕਹਿਣ ਲੱਗਦਾ ਕਿ ਜਤਨੀ ਜਲਦੀ ਪਾਣੀ ਪੀਓ ਹੁਣ ਕਿਦੋਂ ਬੰਦੋਂ ਬਾਹਰੋਂ ਆਉਂਦਾਵੇ ਧੁਪੋ ਤਾਂ ਲੱਗਦਾ ਜਲਦੀ ਇੱਕ ਗਲਾਸ ਪਾਣੀ ਪੀਏ
ਮਿਲ ਜੇ ਪਾਣੀ ਮਿਲ ਜੇ ਸਹੀ ਗੱਲ
ਹਾਂ ਕੁੱਛ ਮਿਲੇ ਨਾ ਮਲੇ ਪਣੀ ਜ਼ਰੂਰ ਮਿਲ ਜਾਏ
ਪਾਣੀ ਜ਼ਰੂਰਤ ਆ ਉਹੀ ਤਾਂ ਹੈ ਨਾ ਫਿਰ ਹੁਣ ਦੇਖੋ ਮਤਲਬ ਹੁਣ ਬਾਬਾ ਜੀ ਨੇ ਵੀ ਕਿਹਾ ਹੋਇਆ ਵੀ ਪਵਨ ਗੁਰੂ ਪਾਣੀ ਪਿਤਾ ਦੇਖੋ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਹੋਇਆ ਮਤਲਬ ਸਾਡੇ ਪਿਤਾ ਦੇ ਬਰਾਬਰ ਸਾਡੀ ਦੇਖਭਾਲ ਕਰਦਾ
ਸੱਚਾਈ ਉਹ ਤੋਂ ਗੱਲ ਇੱਕਦਮ ਸਹੀ ਬੋਲਿਆ
ਹਮ
ਬੰਦੇ ਦੇ ਆਪਣੇ ਉਹ ਤੋਂ ਗੱਲ ਸਹੀ ਆ ਬਿਨਾਂ ਪਾਣੀ ਤਾਂ ਗੁਜ਼ਾਰਾ ਹੀ ਨਹੀਂ ਹੈ ਬੋਲੇ ਨਾ ਬੰਦਾ ਘਾਟ ਖਾ ਲੇਗਾ ਮਗਰ ਪਾਣੀ ਬਿਨਾ ਨਹੀਂ ਰਹਿ ਸਕਦਾ
ਹਮ ਖਾਣਾ ਨਹੀਂ ਮਿਲੂਗਾ ਚੱਲ ਜੂਗਾ ਪਾਣੀ ਬਿਨਾਂ ਨੀ ਪਰ ਚੱਲਦਾ ਹੈ
ਪਾਣੀ ਉਹਦੀ ਪਿਆਸ ਬੁਝਾ ਸਕਦੀ ਕੋਈ ਵੀ ਚੀਜ਼ ਬੁਝਾ ਨਹੀਂ ਸਕਦੀ ਪਿਆਸ ਜਬ ਲੱਗਦੀ ਇਨਸਾਨ ਨੂੰ ਉਹ ਤੋਂ ਕਿਤਨੀ ਜਲਦੀ ਪਾਣੀ ਪੀਏ
ਹਮ ਹਮ ਹਮ
ਤਬ ਪਤਾ ਚੱਲਦੀ ਜਬ ਪਾਣੀ ਕੋਲ ਨਾ ਹੋਵੇ ਜਦ ਪਾਣੀ ਦੀ ਸ਼ੋਰਟੇਜ ਹੋ ਜਾਵੇ
ਸਹੀ ਗੱਲ ਆ ਘਰ ਸਾਨੂੰ ਕੋਈ ਵੈਲਿਊ ਨੀ ਲੱਗਦੀ ਜਦੋਂ ਹੁੰਦਾ ਖੁੱਲਾ ਹੁੰਦਾ ਫੇਰ ਸਾਨੂੰ ਕੋਈ
ਅਸੀਂ ਖੁੱਲੇ ਭਾਂਡੇ ਧੋਲੇ ਮਗਰ ਪਾਣੀ ਨੇ ਜਿਤਨਾ ਸੇਫ ਕਰਕੇ ਵੇਸਟ ਕਰਨਾ ਨਹੀ ਚਾਹੀਦਾ ਕੱਲ ਦੂਜਿਆਂ ਦੇ ਵੀ ਕੰਮ ਆਵੇ ਪਾਣੀ ਹੁਣ ਅਸੀਂ ਲੋਕ ਹੈਗੇ ਅਸੀਂ ਉਤਨਾ ਯੂਜ ਕਹਿੰਦੇ ਕਿ ਚਲੋ ਦੂਜੇ ਵੀ ਯੂਜ ਕਰ ਸਕਣ ਵੇਸਟ ਕਰਕੇ ਤੂੰ ਫਾਇਦਾ ਨਹੀਂ ਪਾਣ ਨੂੰ
ਹਮ ਸਹੀ ਗੱਲ ਕਹੀ ਤੁਸੀਂ ਇਹ ਹੁਣ ਮੈਂ ਤਾਂ ਹੁਣ ਯੂਟਿਊਬ ਤੇ ਦੇਖਦੀ ਹੁੰਦੀ ਆ ਵੀ ਦੇਖੋ ਕਈ ਲੋਕ ਨਾ ਕੀ ਮਤਲਬ ਕਈ ਬੜੇ ਬੜੇ ਸ਼ਹਿਰਾਂ ਵਿੱਚ ਮੈਟਰੋ ਸਿਟੀਜ਼ ਵਿੱਚ ਕੀ ਹੁੰਦਾ ਵੀ ਦੇਖੋ ਲੋਕਾਂ ਨੂੰ ਪੀਣ ਲਈ ਪਾਣੀ ਵੀ ਨੀ ਮਿਲਦਾ ਜਿਹੜੇ ਜ਼ਿਆਦਾ ਗ਼ਰੀਬ ਲੋਕ ਹੁੰਦੇ ਆ ਉਹ ਗੰਦੇ ਹੁਣ ਦੇਖੋ ਲੋਕ ਕਿਵੇਂ ਪਲਿਊਟ ਕਰਦੇ ਨੇ ਪਾਣੀ ਨੂੰ ਹਨਾ ਵੀ ਫੈਕਟਰੀਆਂ ਦਾ ਜਿਹੜਾ ਕੂੜਾ ਕਬਾੜ ਨਹਿਰਾਂ ਦੇ ਵਿੱਚ ਸਿੱੜਦੇ ਨੇ ਨਦੀਆਂ ਨਾਲਿਆਂ ਚ ਸਿੱਟਦੇ ਨੇ ਉਹ ਦੇਖੋ ਜਿਹੜਾ ਪਾਣੀ ਆਉਂਦਾ ਉਹਨੂੰ ਪਾਣੀ ਨੂੰ ਕੱਪੜੇ ਨਾਲ ਛਾਣ ਛਾਣ ਕੇ ਪੀਂਦੇ ਨੇ ਤੇ ਫੇਰ ਅੱਗੇ ਜਿਹੜੇ ਉਹਨਾਂ ਦੇ ਬੱਚੇ ਨੇ ਬੱਚੇ ਦੇ ਲਓ ਕਿਵੇਂ ਕੁਪੋਸ਼ਣ ਦਾ ਸ਼ਿਕਾਰ ਹੁੰਦੇ ਨੇ ਮਤਲਬ ਕਿਵੇਂ ਗੰਦੇ ਪਾਣੀ ਨਾਲ ਉਹਨਾਂ ਨੂੰ ਬਿਮਾਰੀਆਂ ਲੱਗਦੀਆਂ ਬੱਚੇ ਵੀ ਮਤਲਬ ਇਸ ਤਰ੍ਹਾਂ ਦੇ ਪ ਮਰੀਜ਼ ਜੇ ਵਿਚਾਰੇ ਪੈਦਾ ਹੁੰਦੇ ਨੇ ਕਿਵੇਂ ਕਿਸੇ ਨੂੰ ਉੱਧਰੰ ਹੋਯਾ ਹੋਇਆ ਕਿਸੇ ਨੂੰ ਕੋਈ ਦਿੱ ਦਿੱਕਤ ਹੈ।
ਉਹ ਤੋਂ ਗੱਲ ਸਹੀ ਹੈ ਸਾਨੂੰ ਤਾਂ ਦੂਜਿਆਂ ਬਾਰੇ ਵੀ ਸੋਚਣਾ ਚਾਹੀਦਾ।
ਸਹੀ ਗੱਲ ਆ ਪਾਣੀ ਦੀ ਬਚਾ ਬੱਚਤ ਵੀ ਬਹੁਤ ਜ਼ਰੂਰੀ ਹੈ ਤਾਂ ਕਿ ਜਿਹੜਾ ਵਧੀਆ ਸਾਫ਼ ਪਾਣੀ ਹੈ ਪੀਣ ਵਾਲਾ ਦੂਜੇ ਲੋਕਾਂ ਤੱਕ ਵੀ ਪਹੁੰਚੇ ਹਨਾ।
ਉਹ ਤ ਨਾਲੀ ਤੁਸੀਂ ਤੜਕਾਓਗੇ ਤਲਾ ਬਰਬਾਦ ਕਰੋਗੇ ਤਾਂ ਬੰਦਾ ਜੋ ਗ਼ਰੀਬ ਬੰਦਾ ਜੋ ਤਲਾ ਜਾ ਕੇ ਨਹਾਉਂਦੇ ਧੋਂਦੇ ਉਹਨਾਂ ਨੂੰ ਕਿਤਨੀ ਮੁਸ਼ਕਿਲ ਹੁੰਦੀ ਹੈ।
ਹਾਂ ਸਹੀ ਗੱਲ ਕਹੀ ਤੁਸੀਂ ਹਾਂ ਦੇਖੋ ਡੰਗਰ ਵੀ ਪਾਣੀ ਪੀਂਦੇ ਨੇ ਉਹਨਾਂ ਦੇ। ਉਹਨਾਂ ਦੇ ਜਾਨਵਰ ਵੀ ਉੱਥੇ ਪਾਣੀ ਪੀਂਦੇ ਨੇ ਜਾ ਚਲੋ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ।
ਆਹ ਮੈਨੂੰ ਵੀ ਬਹੁਤ ਅੱਛਾ ਲੱਗਿਆ।
ਹਾਂਜੀ ਚਲੋ ਫੇਰ ਕਦੇ ਮਿਲਦੇ ਆਂ ਗੱਲ ਕਰਦੇ ਆ, ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ।